ਹੈਲੋ, ਸਤਿ ਸ੍ਰੀ ਅਕਾਲ ਦੀਦੀ ਹੋਰ ਕਿਸ ਤਰ੍ਹਾਂ ਹੋ?
ਬਸ ਬਸ ਤੁਸੀਂ ਸੁਣਾਓ, ਤੁਸੀਂ ਕਿਸ ਤਰ੍ਹਾਂ ਹੋ
ਬਸ ਵਧੀਆ ਤੁਸੀਂ ਦੱਸੋ?
ਹਾਂਜੀ ਹੋਰ ਕੀ ਕਰ ਰਹੇ ਸੀ‌ਗੇ?
ਕੁਛ ਸੋਚ ਰਹੀ ਸੀ ਕਿ ਔਨਲਾਈਨ ਔ ਬਿਜਨਸ ਇੱਕ ਹੋਰ ਖੋਲ ਲਵਾ ਮਤਲਬ ਇੱਕ ਤੇ ਚਲਾ ਹੀ ਰਹੀ ਆ ਸਾਈਡ-ਬਾਏ-ਸਾਈਡ ਇਹ ਸੋਚ ਰਹੀ ਹਾਂ ਕਿ ਦੂਸਰਾ ਵੀ ਇੱਕ ਹੋਰ ਕਰਵ ਕਰ ਲਵਾ।
ਅੱਛਾ। ਕਿਸ ਚੀਜ਼ ਦੇ ਥਰੂ ਕਰਨਾ
ਤੁਸੀਂ ਦੱਸੋ? ਮੈਂ ਹੁਣ ਸਵੀਗੀ ਵਗੈਰਾ ਤੇ ਰੋਟੀ ਪਾਣੀ ਵਗੈਰਾ
ਕਲਾਊਡ ਕਿਚ ਐ ਅੱਛਾ, ਮਤਲਬ ਕਲਾਊਡ ਕਿਚਨ ਚਲਾਉਂਦੇ ਹੋ ਤੁਸੀਂ।
ਤੁਸੀਂ ਦੱਸੋ, ਕੀ ਕਰਨਾ ਚਾਹੀਦਾ ਅੱਜ-ਕੱਲ ਕੀ ਬਿਜਨਸ ਚੱਲ ਰਿਹਾ ਹੈ ਥੋੜਾ ਜ਼ਿਆਦਾ ਇਸਦੇ ਉੱਤੇ?
ਅੱਜ-ਕੱਲ ਤਾਂ ਮੈਂ ਯੇ ਕਰਦੀ ਆ ਦੀਦੀ ਜਿਸ ਤਰ੍ਹਾਂ ਔਨਲਾਈਨ ਨਾ ਯ ਇੰਸਟਾਗ੍ਰਾਮ ਤੇ ਹੋਰ ਆਪਣੇ ਯੇ ਹੋ ਗਏ ਨੇ ਕੀ ਕਹਿੰਦੇ ਨੇ ਮੀਸੋ ਵਗੈਰੇ ਤੇ ਜੋ ਆਪਣੇ ਪ੍ਰੋਡਕਟ ਮਿਲ ਜਾਂਦਾ
ਹਾਂਜੀ
ਹਾਂਜੀ ਪ੍ਰੋਡਕਟ ਲੈ ਕੇ ਤਰੀਕ ਚੇਂਜ ਕਰਨੇ ਉਹੀ ਤੇ
ਹਾਂਜੀ ਨਹੀਂ ਨਹੀਂ ਇਹ ਬਿਜਨਸ ਤੇ ਚੱਲ ਹੀ ਰਿਹਾ ਬਹੁਤ ਕਿ ਮੀਸ਼ੋ ਦੇ ਉੱਤੇ ਮਤਲਬ ਤੁਸੀਂ ਕੱਪੜੇ ਵੀ ਸੇਲ ਆਊਟ ਕਰ ਸਕਦੇ ਹੋ ਕੋਈ ਵੀ ਪ੍ਰੋਡਕਟ ਸੇਲ ਆਊਟ ਕਰ ਸਕਦੇ ਹੋ। ਇਹ ਵਾਲਾ
ਹਾਂਜੀ, ਜਾਂ ਤਾਂ ਫਿਰ ਹਾਂ, ਜਾਂ ਤੇ ਫਿਰ ਤੁਸੀਂ ਜਿਸ ਤਰ੍ਹਾਂ ਤੁਹਾਨੂੰ ਕੋਈ ਮੈਨਫੈਕਚਰ ਪਤਾ ਹੋਏਗਾ ਨਾ ਤੇ ਆ ਕਿਧਰ ਕੱਪੜਾ ਮਿਲਦਾ ਹੈ ਕਿਧਰ ਕੁਛ ਮਿਲਦਾ ਹੈ। ਹਾਂ ਤੇ ਉਧਰੋਂ ਤੁਸੀਂ ਸਿੱਧਾ ਮਾਲ ਚੁੱਕੋ ਤੇ ਉਸਦੇ ਫੋਟੋ ਪਾਓ ਵੀ ਮਤਲਬ ਆਪਣਾ ਅਕਾਊਂਟ ਬਣਾ ਕੇ।
ਬਟ ਇਹ ਇਨਵੈਸਟਮੈਂਟ ਕਰਨ ਤੋਂ ਅੱਛਾ ਹੈ। ਕੀ ਅੱਜ ਕੱਲ ਤੁਸੀਂ ਸਿੱਧਾ ਸੇਲਰ ਨਾਲ ਵੀ ਕੰਮ ਕਰ ਸਕਦੇ ਹੋ। ਕਿ
ਸੇਲਰ ਨਾਲ, ਹਾਂਜੀ।
ਤੁਸੀਂ ਇੱਕ ਸੈਲਰ ਨਾਲ ਵੀ ਕੋਈ ਵੀ ਸੈਲਰ ਫੜੋ ਉਸਦੇ ਨਾਲ ਤੁਸੀਂ ਡਾਇਰੈਕਟਲੀ ਕੰਮ ਕਰ ਸਕਦੇ ਹੋ। ਕਿੱਦਾਂ ਪਤਾ ਹੈ? ਤੁਸੀਂ ਨਾ ਇੰਨਾ ਇਨਵੈਸਟਮੈਂਟ ਕਰਨ ਦੀ ਲੋੜ ਹੀ ਨੀ ਦਸ ਪੰਦਰਾਂ ਹਜ਼ਾਰ ਵੀਹ ਹਜ਼ਾਰ ਦਾ ਵੀ ਇਨਵੈਸਟਮੈਂਟ ਕਰਨ ਦੀ ਲੋੜ ਨੀ। ਤੁਸੀਂ ਨੂੰ ਸੈਲਰ ਤੋਂ ਫੋਟੋ ਲੈ ਕੇ ਤੁਸੀਂ ਨੂੰ ਬਸ ਆਪਣੇ। ਆ ਇਸਦੇ ਉੱਤੇ ਵਟਸਪ ਦੇ ਉੱਤੇ ਲਗਾਣੀ ਹੈ ਨਾਲੇ ਫੇਸਬੁੱਕ। ਤੇ ਅਕਾਊਂਟ ਪਾ ਲਓ, ਉਸਦੇ ਵਿੱਚ ਵੀ ਤੁਸੀਂ, ਡੇਲੀ ਅਪਡੇਟ ਕਰਦੇ ਰਹੋ ਫੋਟੋ।
ਅੱਛਾ, ਹਾਂ-ਹਾਂ। ਮਤਲਬ ਕੈਟਲੋਗ ਤੇ ਫੋਟੋ ਆਪਣੇ ਨੂੰ, ਬਿਨਾਂ ਇਨਵੈਸਟਮੈਂਟ ਦੇ ਹੀ ਮਿਲ ਜਾਂਦੇੈ।
ਤੁਸੀਂ ਅਪਡੇਟ ਕਰੋ, ਕਸਟਮਰ ਅਗਰ ਮੰਨਦਾ ਏ, ਕਿ ਹਾਂ ਸਾਨੂੰ ਇਹ ਪ੍ਰੋਡਕਟ ਚਾਹੀਦਾ ਏ ਤੇ ਤੁਸੀਂ ਡਾਇਰੈਕਟਲੀ ਸੇਲਰ ਨੂੰ ਬੋਲੋ ਅ ਪੈਸੇ ਤੁਸੀਂ ਲੈ ਲਓ, ਜਿੰਨੇ ਸੇਲਰ ਦੇ ਉਹਨੂੰ ਦੇ ਕੇ, ਤੁਸੀਂ ਤੇ ਉਦੇ ਕੋਲੋਂ ਦੀ ਸਿੱਧਾ ਹੀ ਪ੍ਰੋਡਕਟ, ਉਸਦੇ ਕੋਲ ਐਡਰੈਸ ਦੇ ਉੱਤੇ, ਇਹ ਕਰਵਾ ਦੋ ਸ਼ਿਪਿੰਗ ਕਰਵਾ ਦੋ। ਤੇ ਤੁਸੀਂ ਨੂੰ ਵੀ ਟੈਨਸ਼ਨ ਨੀ ਕੋਈ ਵੀ।
ਹਾਂ, ਹਾਂ, ਹਾਂ, ਹਾਂ ਸਹੀ ਹੈ ਨਾ ਫ਼ਿਰ, ਇਹ ਕੰਮ ਵੀ ਵਧੀਆ ਲੱਗਿਆ।
ਹਾਂਜੀ, ਕਿਉਂਕਿ ਤੁਸੀਂ ਲੈ ਕੇ ਆਓਗੇ ਇੰਨਾ ਵੱਡਾ ਇਨਵੈਸਟਮੈਂਟ ਕਰੋਗੇ ਔਰ ਪ੍ਰੋਡਕਟ ਲੈ ਕੇ ਆਓਗੇ, ਫਿਰ ਤੁਸੀਂ ਉਹ ਟੈਨਸ਼ਨ ਰਹੇਗਾ ਸ਼ਿਪ ਸ਼ਪਿੰਗ ਕਰਨਾ ਏ, ਸ਼ਿਪਿੰਗ ਕਰਨਾ ਔਨ ਟਾਈਮ ਕਸਟਮਰ ਕੋਲ ਜਾਣਾ ਚਾਹੀਦਾ। ਤੇ ਇਹ ਸਭ ਵੀ, ਅੱਜ-ਕਲ ਸੇਲਰ ਕਰਦਾ ਐ। ਵੱਡੇ ਜੇੜੇ ਟੋ ਥੋਕ ਦੇ ਕੰਮ ਕਰ ਰਹੇ ਨਾ ਤੇ ਉਹ ਲੋਕ ਕਰਦੇ ਨੇ ਇਹ ਸਭ। ਤੇ ਤੁਸੀਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਹੀ ਨਹੀਂ ਐ।
ਫਿਰ ਇਹ ਕੰਮ ਤੇ ਵਧੀਆ ਹੋ ਗਿਆ ਨਾ।
ਹਾਂਜੀ।
ਹਾਂ ਬਿਨਾਂ ਇਨਵੈਸਟਮੈਂਟ ਦੇ ਮਤਲਬ ਅ ਕਿੱਥੇ ਜਾਣ -ਆਣ ਦੀ ਵੀ ਲੋੜ ਨੀ। ਬਸ ਫੋਨ ਆਉਣਾ ਚਾਹੀਦੈ।
ਹਾਂ, ਅੱਜ- ਕੱਲ ਫੋਨ ਦੇ ਉੱਤੇ ਹੀ ਸਭ ਕੁਛ ਹੋ ਜਾਂਦਾ ਐ। ਨਾਲੇ, ਵਧੀਆ- ਵਧੀਆ। ਕੱਪੜੇ ਤੁਸੀਂ ਪਾਓ, ਅੱਜ- ਕਲ ਤੇ ਕੋਸਮੈਟਿਕ ਵੀ ਇੰਨਾ ਵਿਕਦਾ ਹੈ। ਤੁਸੀਂ ਕੋਸਮੈਟਿਕ ਪ੍ਰੋਡਕਸ਼ ਪ੍ਰੋਡਕਟ ਵੀ ਵੇਚ ਸਕਦੇ ਹੋ, ਹੈ ਕੇ ਨੀ, ਫੋਟੋ ਪਾਓ। ਸਿੱਧਾ ਸੈਲਰ ਕੋਲੋਂ ਜੀ ਬੁੱਕ ਕਰਾਓ ਤੇ ਉਹਨੂੰ ਪੈਸੇ ਟ੍ਰਾਂਸਫਰ ਕਰਕੇ ਬਸ ਉਹ ਤੁਸੀਂ ਨੂੰ ਫੋਟੋ ਭੇਜ ਦਏਗਾ। ਕੀ ਹਾਂ ਬਈ ਮੈਂ ਏ ਬੁਕਿੰਗ ਕਰਵਾ ਦਿੱਤੀ ਤੁਹਾਡੇ ਪ੍ਰੋਡਕਟ ਦੀ, ਕਸਟਮਰ ਵ
ਤੇ ਅਗਰ ਪ੍ਰੋਡਕਟ ਰੱਖਣਾ ਏ ਕਸਟਮਰ ਨੂੰ। ਪਸੰਦ ਨੀ ਆਇਆ ਤੇ ਫਿਰ, ਆਪਣਾ ਤਾਂ ਕੋਈ ਰੋਲ ਨੀ ਫਿਰ ਲੈਣ ਤੋਂ ਬਸ ਸੇਲਰ ਦਾ ਤੇ ਕਸਟਮਰ ਦਾ ਦੋਨੋ ਦਾ ਹੀ ਰੋਲ ਹੈਗਾ ਨਾ।
ਹਾਂਜੀ। ਲੇ ਕਿਨ ਉਨੂੰ ਸੇਲਰ ਦਾ ਨਾਂ ਨੀ ਦੱਸਣਾ ਨਾ, ਉਨੂੰ ਸੇਲਰ ਦੀ ਚੀਜ਼ਾਂ ਨਹੀਂ ਦੱਸਣੀਆਂ। ਸੇਲਰ ਨਾਲ ਕਨੈਕਟੀਵਿਟੀ ਤੁਸੀਂ ਹੀ ਰੱਖੋਗੇ। ਕਸਟਮਰ ਕੋਲ ਵੀ ਗਿਆ ਕਿ ਨਹੀਂ, ਉਸਦਾ ਟਰੈਕਿੰਗ ਆਈ ਡੀ ਸੇਲਰ ਤੋਂ ਲੈ ਕੇ ਤੁਸੀਂ ਕਸਟਮਰ ਨੂੰ ਦੇ ਦੋ ਟਰੈਕਿੰਗ ਆਈ ਡੀ, ਉਹ ਆਪਣੇ ਆਪ ਹੀ ਟਰੈਕ ਕਰਦਾ ਰਹੇਗਾ। ਜੇ ਉਹਨੂੰ ਨਹੀਂ ਪਤਾ ਹੈ ਕਿੱਦਾਂ ਟਰੈਕ ਕਰਦੇ ਤੇ ਅੱਜ-ਕੱਲ ਤੇ ਗੂਗਲ ਦੇ ਉੱਤੇ ਤੁਸੀਂ ਬਸ ਅ ਤੁਸੀਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਤਲਬ ਕਿਹੜੇ ਕੋਰੀਅਰ ਸਰਵਿਸ ਤੋਂ ਉਨੇ ਕੋਰੀਅਰ ਕੀਤਾ। ਬਸ ਉਸਦਾ ਨੰਬਰ ਪਾਓ ਤੇ ਆਟੋਮੈਟਿਕਲੀ ਓ ਟਰੈਕਿੰਗ ਹੁੰਦਾ ਹੈ ਕਿ ਕਿੱਧਰ ਪਹੁੰਚਿਆ ਔਰ ਕਿੱਧਰ ਨਹੀਂ।
ਹਾਂ, ਹਾਂ, ਹਾਂ ਸਹੀ ਹੈ ਨਾ ਫਿਰ ਇਹ ਕੰਮ ਵੀ ਵਧੀਆ ਲੱਗਿਆ।
ਤੇ ਫਿਰ ਉਹ ਟੈਂਸ਼ਨ ਹੀ ਨਹੀਂ ਹੈ ਕਿਉਂਕਿ ਅ ਮੈਂ ਵੀ ਲੋਕਕਡਾਊਨ ਵਿੱਚ ਇਹ ਕੰਮ ਕੀਤਾ ਸੀ, ਕੋਸਮੈਟਿਕ ਦਾ। ਮੇਰੇ ਕੋਲ ਤਾਂ ਦੋ-ਤਿੰਨ ਸੇਲਰ ਸੀਗੇ ਤੇ ਮੈਂ ਡਾਇਰੈਕਟਲੀ ਅ ਕਸਟਮਰ ਦੇ ਪ੍ਰੋਡਕਟ, ਉਦੇ ਕੋਲ ਦੀ ਬੁੱਕ ਕਰਾਂਦੀ ਸੀ। ਤੇ ਮੇਰਾ ਜਿੰਨਾ ਕਮਿਸ਼ਨ ਓਨਾ ਰੱਖ ਕੇ, ਔਰ ਓਨੂੰ ਬਾਕੀ ਦਾ ਦੇ ਕੇ ਤੇ ਸੈਲਰ ਨੂੰ ਤੇ ਬਾਕੀ ਬਸ ਹੋ ਜਾਂਦਾ ਸੀ ਓ ਸੈਲਰ ਦੀ ਟੈਸ਼ਨ ਏ ਓਨੇ ਫਟਾਫਟ ਓਨੂੰ ਓਡਰ ਤੇ ਲਗਾਨਾ ਹੈ ਔਰ ਓਨੇ ਸਾਨੂੰ ਟ੍ਰੈਕਿੰਗ ਆਈ ਡੀ ਦੇ ਦੇਨੀ ਐ ਓਹੀ ਮੈਂ ਲੈ ਕੇ ਕਸਟਮਰ ਨੂੰ ਦੇ ਦਿੰਦੀ ਸੀ।
ਵਦੀਆ ਸੀਗਾ। ਹਾਂ ਨਈ ਮੈਂ ਮੀਸ਼ੋ ਦਾ ਕਰਦੀ ਆ ਵਾਂ ਭੈਣ ਜੀ ਮੈਂ ਮੀਸ਼ੋ ਦਾ ਕਰਦੀ ਆ। ਜਿਸ ਤਰਾਂ ਫੋਟੋ ਟਾਈਪ ਵਲੋਗ ਹੁੰਦਾ ਐ ਨਾ ਇਨਸਟਾ ਤੇ ਪਾਕੇ ਅਪਨੇ ਸਸੇਟਸ ਤੇ ਲਾ ਦਿੰਦੀ ਆ ਫਿਰ ਜਿਸ ਨੂੰ ਪਸੰਦ ਆੰਦਾ ਨਾ ਮੇਰਾ ਸਟੇਟਸ ਓ ਮੈਨੂੰ ਇਨਕੁਇਰੀ ਕਰਦੇ ਨੇ। ਕੇ ਕੀ-ਕੀ ਚੀਜ਼ ਕਿੰਨੇ ਦੀ ਐ? ਤੇ ਫਿਰ ਬਸ ਓਨਾਂ ਦਾ ਐਡਰੈਸ ਪਾ ਕੇ ਤੇ ਸ਼ਿਪ ਕਰਾ ਦੇਨੀ ਆ ਓਨਾਂ ਦੇ ਕੈਸ਼ ਓਨ ਡਿਲੀਵ
ਮੀਸ਼ੋ ਤੋਂ ਵੀ ਤੁਸੀਂ ਕੰਮ ਕਰ ਸਕਦੇ ਓ ਦੇਖੋ ਏ ਐਮਾਜ਼ੋਨ ਨਾਲ ਵੀ ਕੰਮ ਕਰ ਸਕਦੇ ਓ, ਫਲਿਪਕਾਰਟ ਨਾਲ ਵੀ ਕੰਮ ਕਰ ਸਕਦੇ ਓ।
ਹਾਂ ਆੱਜ ਕਲ ਤਾਂ ਐਮਜ਼ੋ ਵੀ ਐ ਲੇਟਮਾਰ
ਹਾਂਜੀ ਤੁਸੀਂ ਐਮਾਜ਼ੋਨ ਨਾਲ ਵੀ ਕੰਮ ਕਰ ਸਕਦੇ ਓ ਫਲਿੱਪਕਾਰਟ ਨਾਲ ਵੀ ਬਸ ਓਨਾਂ ਨੂੰ ਤੁਸੀਂ ਅਪਨੇ ਪ੍ਰੋਡਕਟ ਦਿਖਾ ਦੋ ਤੇ ਲੇਕਿਨ ਉਧਰ ਏ ਪੰਗਾ ਹੈ ਕਿ ਅਗਰ ਜਦ ਵੀ ਓਡਰ ਪਏਗਾ ਕਸਟਮਰ ਦਾ ਤੇ ਤੁਸੀਂ ਨੂੰ ਅ ਪਨੇ ਘਰ ਤੋਂ ਪੈਕਿੰਗ ਕਰਕੇ ਕੋਰੀਅਰ ਸਰਵਿਸ ਨੂੰ ਫੜਾਨਾ ਪਏਗਾ।
ਓਵੀ ਕੀਤਾ ਸੀਗਾ ਪੈਕਿੰਗ ਕਰਕੇ ਨਾ ਕੁਰੀਅਰ ਵਾਲੇ ਨੂੰ ਘਰੇ ਮਤਲਬ ਲੈ ਜਾਂਦਾ ਸੀ।
ਹਾਂਜੀ।
ਸੈਡ ਇਫੈਕਟਸ ਵਗੈਰਾ ਹੋ ਗਏ ਨੇੈਕਸਟ ਸੈਡ ਇਫੈਕਟਸ ਹੋ ਗਿਆ ਡਿਲੀਵਰੀ ਹੋ ਗਿਆ। ਸਾਡੇ ਇੱਧਰ ਨਾ ਯਈ ਜਾਦਾ ਕੁਰੀ ਅਰ ਦੋ ਈ ਚੱਲਦੇ ਨੇ ਇੱਕ ਬੋਲਮੋ ਹੋ ਗਿਆ ਇਹ ਦੋ-ਤਿੰਨ ਕੋਰੀਅਰ ਜੇੜੇ ਚਲਦੇ ਚਲਦੇ ਨਾ ਤੋ ਓ ਹੀ ਨ ਘਰੇ ਆ ਕੇ ਸ਼ਿਪੀਂਗ ਕਰਦੁ। ਘਰੇ ਆ ਕੇ ਚੁੱਕ ਕੇ ਪਿਕਅਪ ਕਰਕੇ ਲੈ ਕੇ ਜਾਂ ਦੇ ਤੇ ਕਸਟਮਰ ਦਾ ਐਡਰਸ ਤੇ ਜਿਸ ਤਰ੍ਹਾਂ ਓਨਾ ਦੀ ਸ਼ਿਪਿੰਗ ਟ੍ਰਾਂਸਪੋਰਟ ਤੇ
ਨਈ-ਨਈ ਵਦੀਆ ਐ ਨਾ। ਕਿਉਂਕਿ ਕੁਛ ਨਾ ਕੁਛ ਤੇ ਐਵੇਂ ਕਰਨਾ ਈ ਚਾਈਦਾ ਹੈ ਹੈ ਕਿ ਨਈ। ਅ ਕੀ ਦੇਖੋ ਹੁਣ ਅਸੀ ਵਰਗੀ ਲੇਡੀਜ਼ ਹੈਗੀ ਐਂ ਬਾਰ ਜਾ ਕੇ ਕੰਮ ਨਈ ਕਰ ਸਕਦੀ ਕਿਉਂਕਿ ਬੱ ਚਿਆ ਨੂੰ ਵੀ ਦੇਖਨਾ ਐ ਘਰ ਵੀ ਦੇਖਨਾ ਐ ਤੇ ਘਰ ਦੇ ਨਾਲ- ਨਾਲ ਅਗਰ ਏ ਓ ਜੇ ਕੰਮ ਹੋ ਜਾਂਦੇ ਤੇ ਬੈਟਰ ਓਪਸ਼ਨ ਹੈ ਨਾ। ਕੀ ਤੁਸੀਂ ਆਪਣਾ ਖੁਦ ਦਾ ਬਿਜਨਸ
ਹਾਂ ਵੇਲਾ ਬੈਠਨੇ ਚ ਦੋ ਪੈਸੇ ਵੀ ਆ ਜਾਯੇ।
ਹਾਂਜੀ। ਓ ਨਾਲੇ ਦੇਖੋ ਅਗਰ ਅਪਨਾ ਬਿਜਨਸ ਕਰੋਗੇ ਤੇ ਜਦ ਮਰਜੀ ਤੁਸੀਂ ਕਰੋ ਜਦ ਮਰਜੀ ਤੁਸੀਂ ਨੂੰ ਕਿ ਤੇ ਬਾਰ ਜਾਨਾ ਐ ਤੇ ਤੁਸੀਂ ਬੰਦ ਕਰ ਸਕਦੇ ਓ।
ਹਾਂ ਸਾਡਾ ਕੋਈ ਮਾਲ ਏ
ਹਾਂਜੀ ਤੇ ਓ ਗੱਲ ਓ ਜਾਂਦੀ ਐ।
ਜੇ ਅਗਰ ਟਾਈਮ ਹੁਆ ਤਿਆਰ ਹੋ ਪੈਂਦੇ ਆ ਗਲ ਕਰਨੇ ਆ ਜਦ ਨਈ ਮਰਚੀ ਨਈ ਕਰੇ।
ਨਾਲੇ ਦੇਖੋ ਜੋਬ ਦਾ ਇੱਕ ਏ ਹੈ ਨਾ ਕਿ ਬੰਦਾ ਬਨ ਜਾਂ ਦਾ ਏ ਓਨੇ ਦੋਨੋ ਟੈਈਮ ਓ ਟਾਈਮ ਤੱਕ ਤੁਸਾਨੂੰ ਉੱਥੇ ਕੰਮ ਕਰਨਾ ਈ ਏ ਓ ਜਿੱ ਦਾਂ ਬੋਲੇਗਾ ਉਸ ਤਰਾਂ ਈ ਕੰਮ ਕਰਨਾ ਐ, ਏ ਗੱਲ ਹੋ ਜਾਂਦੀ ਤੇ ਓਸ ਤੋਂ ਅੱਛਾ ਹੈ ਕਿ ਅਪਨਾ ਬਿਜਨਸ ਰਨ ਕਰਨਾ ਇੱਕ ਅੱਛਾ ਹੈ ਨਾ ਤੁਸੀਂ ਜਦ ਤੱਕ
ਬੱਚੇ ਵੀ ਅਪਨੇ ਛੋਟੇ ਨੇ ਨਾ, ਹਾਂਜੀ ਬੱਚੇ ਵੀ ਛੋਟੇ
ਹਾਂਜੀ, ਮੈਂ ਤੇ ਬਾਰ ਜੋਬ ਕਰਕੇ ਵੀ ਵੇਖ ਖੇਆ ਲੇਕਿਨ ਜੋਬ ਨਾਲ ਵੀ ਨੀਂ ਹੁੰਦੈ ਮੈਨੇਜ, ਬੱਚਿਆਂ ਨੂੰ। ਤੇ ਮੈਂ ਹੁਣ ਨਾਲ ਦੇ ਨਾਲ ਈਂ ਜਿੱਦਾਂ ਬੱਚੀ ਸਕੂਲ ਜਾਨਦੀ ਏ ਮੇਰੀ ਬੱਚੀ ਹੁਨ ਵੱਡੀ ਕਲਾਸ ਵਿੱਚ ਐ ਤੇ ਸਵੇਰੇ ਅੱਠ ਵਜੇ ਚਲੇਗੀ ਅ ਦੁਪੈਰੇ ਸਾਢੇ ਤਿੰਨ ਵਜੇ ਆ ਜਾਂਦੀ ਐ, ਤੇ ਤਦ ਤੱਕ ਮੈਂ ਏਨੂੰ ਬੋਤ ਲੰਬਾ ਟਾਈਮ ਐ। ਕੰਮ ਕਰਨ ਨੂੰ, ਕੋਈ ਬਿਜਨਸ ਰਨ ਕਰਨ ਨੂੰ, ਤਦ ਤੱਕ ਮੈਂ ਆਪਨੇ ਸਾਰੇ ਕੰਮ ਖਤਮ ਕਰ ਲੈਨੀ ਆ। ਤੇ ਬਸ ਫਿਰ ਫ੍ਰਰੀ ਹੋ ਜਾਂਨੀ ਆ, ਜਦ ਤੱਕ ਓ ਆਂਦੀ ਏ।
ਆ ਤੇ ਕਰ ਦੇ ਕੰਮ ਕਰ ਕਰਕੇ ਬੀ ਸਾਰਾ ਦਿਨ ਥੋੜ੍ਹੇ ਨਾ ਆਪਾਂ ਕਰ ਦੇ ਕੰਮ ਵੀ ਕਰਦੇ ਰੈਨ ਜੀ।
ਹਾਂਜੀ।
ਉਸੇ ਚ ਵੀ ਬੜਾ ਟੈਮ ਅਪਣਾ ਬਚ ਜਾਂਦਾ ਤੋਂ ਉਤਨੇ ਟੈਮ ਚ ਬੀਜਨਸ ਪਾਸ ਹੋ ਜਾਂਦੈ ਨਾ ਚੰਗਾ, ਤਾਂ ਦੋ ਪੈਸੇ ਵੀ ਮਿਲ ਜਾਂਦੇ ਨੇ।
ਹਾਂਜੀ, ਨਈ-ਨਈ ਵਧੀਆ ਕੰਮ ਏ ਨਾ ਕੀ ਘਰ ਤੋਂ ਬੈ ਕੇ ਅਗਰ ਤੁਸੀਂ ਕਰ ਰੇਓ ਤੇ ਕੀ ਪ੍ਰੋਬਲਮ ਐ। ਦੇਖੋ, ਬਾਰ ਆਨ-ਜਾਨ ਦੀ ਚਿੰਤਾ ਨੀ ਨਾਲ ਕਰ ਬੈ ਕੇ ਅਪਨੇ ਬੱਚਿਆਂ ਨੂੰ ਵੀ ਨਾਲ ਦੇਖਦੇ-ਦੇਖਦੇ ਕਰ ਰੇਓ ਤਾਂ ਬੋਤ ਵਧੀਆ ਗੱਲ ਏ। ਤੇ ਬੋਤ ਸਾਰੇ ਅੱਜ-ਕਲ ਬਿਜਨਸ ਓਪਸ਼ਨ ਹੈਗੇ ਨੇ। ਮੈਂ ਤੇ ਹੁਨ ਸਵੀਗੀ ਨਾਲ ਕਰਰੀ ਆ, ਤੇ ਮੇਰੇ ਸਵਿਗੀ ਦੇ ਅੋਡਰਸ ਲਗਾ ਦੈਨੀ ਆਂ। ਖਾਨਾ ਦੇ, ਕੁਕਿੰਗ ਦੇ ਤੇ ਫਿਰ ਜਿਸ ਤਰਾ ਜਿਸ ਤਰ੍ਹਾਂ ਔਡਰ ਲੱਗਦੇ ਉਸ ਤੋਂ ਬਾਦ ਫ੍ਰਰੀ ਹੋ ਕੇ ਬਸ, ਜਬ ਬੱਚੀ ਆਨ ਵਾਲੀ ਤੇ ਬੰਦ ਕਰ ਦੈਨੀ ਆ ਐਪਲੀਕੇਸ਼ਨ।
ਅੱਛਾ ਮਤਲਬ ਕਲਾਊਡ ਕਿਚਨ ਚਲਾ
ਹਾਂਜੀ। ਉਸ ਤਰ੍ਹਾਂ ਈ ਕਰ ਰੀਆਂ, ਕਲਾਊਡ ਕਿਚਨ ਚਲਾ ਰੀ ਆ ਤੇ ਬਸ ਔਡਰ ਪੈਂਦੇ ਰੈਂਦੇ ਤਦ ਤੱਕ ਕਰਦੀ ਆ, ਜਦ ਮੇਰਾ ਫੇਰ ਏ ਹੋ ਜਾਂਦੈ ਕਿ ਬੱਚੀ ਆਨ ਵਾਲੀ ਏ, ਤੇ ਫੇਰ ਬੱਚੀ ਨੂੰ ਈ ਟਾਈਮ ਦੇ ਹਾਂਜੀ, ਕਿਉਂਕਿ ਹੁਨ ਅੱਜ-ਕੱਲ ਤੇ ਪੜ੍ਹਾਈਆਂ ਵੀ ਜ਼ਰੂਰੀ ਵੀ ਏਨਾ
ਹਾਂ, ਹਾਂ, ਹਾਂ ਪੜਾਈਆਂ ਵੀ ਬੜੀ ਜਰੂਰੀ ਹੋਗੀ ਏ।
ਹਾਂਜੀ, ਨਾਲੇ ਏਹੀ ਕੰਮ ਵੀ ਐ ਨਾਲੇ ਕਿ ਦੋ ਪੈਸੇ ਵੀ ਕਮਾ ਲੈਂਦੇ ਨੇ, ਹੈਕੇ ਨੀ?
ਹਾਂਜੀ, ਹਾਂ ਤੇ ਤਾਂਹੀ ਫੇਰ ਟੈਮ ਪਾਸ ਵੀ ਅਪਨਾ ਬਈ ਕੀ ਲੱਗਿਆ ਹੁੰਦਾ ਨਾ
ਹਾਂਜੀ।
ਹਾਂ, ਤੇ ਕੰਮ ਵੀ ਨਾਲ ਲੱਗੇਯਾ ਹੁੰਦਾ ਤੇ ਨਾਲ ਦੋ ਪੈਸੇ ਵੀ ਮਿਲ ਜਾਂਦੇ ਨੇ। ਹਾਂਜੀ।
ਹੈਕੇ ਨੀਂ, ਠੀਕ ਏ ਚਲੇਗਾ। ਚਲੋ, ਮੈਨੂੰ ਨਾ ਕਿਤੇ ਬਾਰ ਜਾਣਾ ਏ ਤੇ ਮੈਂ ਤੁਸੀ ਨੂੰ ਬਾਦ ਚੋਂ ਕੋਲ ਕਰਦੀ ਆ। ਏਸਰਾਂ ਈ ਗੱਲ ਕਰਦੇ ਰੇਯਾ ਕਰੋ, ਚੰਗਾ ਲੱਗਦੈ।
ਹਾਂਜੀ-ਹਾਂਜੀ, ਤੁਸੀਂ ਵੀ ਕਦ ਫੋਨ ਕਰ ਲੇਆ ਕਰੋ।
ਹਾਂਜੀ-ਹਾਂਜੀ ਭੈਣ ਜੀ ਠੀਕ ਐ।
ਹਾਂਜੀ, ਹਾਂਜੀ, ਹਾਂਜੀ ਸਤਿ ਸ੍ਰੀ ਕਾਲ। ਹਾਂਜੀ-ਹਾਂਜੀ ਤੁਆਡੇ ਨਾਲ।
ਓਕੇ।